ਹੈਲੋ, ਸਤਿ ਸੀ ਹੋਰ? ਦੀਦੀ ਕੀ ਕਰਦੇ?
ਵਧੀਆ ਜੀ ਤੁਸੀਂ ਸੁਣਾਓ? ਮੈਂ ਤੇ ਬਸ ਹੁਣ ਥੋੜਾ ਜਿਹਾ ਕਿਚਨ ਦੇ ਜਾਣਾ ਸ ਸੀ ਤੇ ਮੈਂ ਕਿਹਾ ਚਲੋ ਥੋੜ੍ਹੀ ਦੇਰ ਪੱਖੇ ਥੱਲੇ ਬੈਠੇ ਦੇ ਆ ਬੈਠੇ ਰਹੀਏ ਗਰਮੀ ਬੜੀ ਲੱਗਦੀ ਪਈ ਹੈ। ਤੇ ਮੈਂ ਕਿਹਾ ਥੋੜੀ ਦੇਰ ਲਗਾ ਕੇ ਫੇਰ ਹੀ,
ਪੱਕੇ ਥੱਲੇ ਬੈਠੇ ਆਪਾਂ ਤੁਹਾਨੂੰ ਪਤਾ ਆਪਾਂ ਫੋਨ ਚਲਾਉਣ ਲੱਗ ਪੈਂਦੇ ਆ ਹੌਲੀ ਹੌਲੀ
ਹਾਂਜੀ।
ਅੱਜ ਕੱਲ ਤਾਂ ਸੋਸ਼ਲ ਮੀਡੀਆ ਪ੍ਰਧਾਨ ਹੋਇਆ।
ਹਾਂ ਸ਼ੋਸ਼ਲ ਮੀਡੀਆ ਤੇ ਝੂਠੀਆਂ ਖ਼ਬਰਾਂ ਸੱਚੀਆਂ ਤੇ ਹੈ ਹੀ ਏ। ਝੂਠ ਜਿਆਦਾ ਏ ਸ ਸਸ ਝੂਠ ਜਿਆਦਾ ਵੇ ਸ ਸਚੀ ਬਹੁਤ ਏ ਜਿਹੜੇ ਮੰਤਰੀਆਂ ਦੇ ਵੀ ਜਾਂ ਦੂਸਰਿਆਂ ਦੇ ਬੱਚੇ ਛੋਟਿਆਂ ਬੱਚਿਆਂ ਦੇ ਕਿੰਨਾ ਮਮ ਬਾਈ ਇੰਜ ਕਰਦੇ ਬੇ ਦੋਸ਼ੀਆਂ ਤੇ ਅਸਲੀ ਤੇ ਕੁਛ ਕਰ ਨੀ ਸਕਦੇ ਤੇ ਦੂਸਰਿਆਂ ਤੇ ਕਰੀ ਜਾਂਦੇ ਨੇ
ਦੀਦੀ ਇੱਕ ਪਤਾ ਕੀ ਏ ਬੱਚਿਆਂ ਤੇ ਬਹੁਤ ਮਾੜਾ ਅਸਰ ਪੇ ਰਿਹਾ ਹੁਣ ਜਿਸ ਟਾਈਮ ਦੇ ਤੁਸੀਂ ਮੰਮਾ ਹੋੳਗੇ ਹਨਾ ਮੋਮ ਹੋਓਗੇ ਮੰਮੀ ਉਸ ਟਾਈਮ ਤੇ ਸੀ ਆਪਣੇ ਬੱਚਿਆਂ ਨੂੰ ਤੁਸੀ ਫਿਜ਼ਕਲ ਮਤਲਬ ਕਿ ਸਰੀਰਕ ਅਕ ਐਕਟੀਵਿਟੀਆਂ ਕਰਦੇ ਸੀ। ਉਹਨਾਂ ਨੂੰ ਮਤਲਬ ਤੁਸੀਂ ਖਿਡਾਉਂਦੇ ਸੀਗੇ ਫੋਨ ਥੋੜ੍ਹੀ ਦਿੰਦੇ ਸੀਗੇ।
ਹੁਣ ਤੇ ਨਾ ਮਾਵਾਂ ਹੀ ਨੀ ਉਸ ਹੱਕ ਵਿੱਚ ਦੀਆਂ ਹੈਗੀਆਂ। ਮਾਵਾਂ ਵੀ ਮਤਲਬ ਫ੍ਰੀਡਮ ਈ ਐ ਬਈ ਪਹਿਲੇ ਤੇ ਬੱਚਿਆਂ ਦੇ ਨਾਲ ਖਾਣ ਨਈ ਤੇ ਅਸਲੀ ਰੱਖਿਆ ਜਾਂਦਾ ਸੀ ਨਾ ਖਾਣ ਪਾਣ ਵੀ ਤੇ ਹੁਣ ਤੇ ਕਹਿੰਦੇ ਜਾਓ ਜੀ ਬਜ਼ਾਰੋਂ
ਹਮ ਉੱਤੋਂ ਦੀ ਸਿਰ ਬਣਦੀਆਂ ਆਂ ਫੋਨ ਈ ਫੜਾਈ ਰੱਖ ਦੀ ਆਂ ਫੇਰ ਖਵਾ ਕੁਛ ਖਵਾਉਨੀ ਆ ਫੋਨ ਈ ਫੜਾਈ ਰੱਖਦੀਆਂ
ਫੂਨ ਵੀ ਫ਼ੜਾਣਗੀਆਂ ਨਾ ਤੇ ਮੂੰਹ ਵਿੱਚ ਨਾਲ ਗਰਾਈ ਪਾਉਣਗੀਆਂ ਦੱਸੋ ਜਿਦੇ ਐਹੋ ਜਿਹੇ ਜਿਹੜੇ ਚੋਚਲੇ ਹੁੰਦੇ ਓ ਨਾ ਇਸਦੇ ਨਾਲ ਬੱਚੇ ਦਾ ਕਦੇ ਪੇਟ ਨਹੀਂ ਭਰਦਾ।
ਹਾਂਜੀ ਹਾਂਜੀ
ਕਿਉਂਕਿ ਜੋ ਬੱਚਾ ਆਪ ਮੂੰਹ ਚ ਪਾਉਂਦਾ ਏ ਨਾ ਮੂੰਹ ਚ ਪਾਏਗਾ ਥੋੜਾ ਗੇਰੇਗਾ ਉਸਦੇ ਨਾਲ ਬੱਚੇ ਨੂੰ ਖਾਣ ਦੀ ਜਾਚ ਆਏਗੀ ਇਹ ਮੀਡੀਆ ਦੇ ਚੋਚਲੇ ਛੋਚਲੇ ਇਹ ਕੁਛ ਅਮੀਰਾਂ ਦੇ ਵੀ ਚੋਚਲੇ ਨਾਲ
ਹ ਹਾਂਜੀ ਹਾਂਜੀ ਤੇ ਇਹਦੇ ਨਾਲ ਪਤਾ ਕੀ ਬੱਚੇ ਦੀ ਮ ਬੱਚੇ ਦੀ ਜਿਹੜੀ ਮਤਲਬ ਕਿ ਜਿਹੜੀ ਉਹਦੀ ਆਪਣੀ ਆ ਮਤਲਬ ਉਹ ਬਿ ਗਿੜਦਾ ਆ ਮਤਲਬ ਕਿ ਇੱਕ ਚੀਜ਼ ਨੂੰ ਲੈ ਕੇ ਫੋਨ ਦੇ ਦੁਆਲੇ ਹੀ ਹੋਇਆ ਰਹਿੰਦਾ ਚੌਵੀ ਘੰਟੇ ਮੈਨੂੰ ਫੋਨ ਚਾਹੀਦਾ ਮੈਂ ਤਾਂ ਹੀ ਰੋਟੀ ਖਾਣੀ ਮੈਨੂੰ ਫ਼ੋਨ ਚਾਹੀਦਾ ਮੈਂ ਤਾਂ ਹੀ
ਤਾਂ ਹੀ ਰੋਟੀ ਖਣੀ ਆ ਔਰ ਜਿਹੜੀਆਂ ਉਹਨਾਂ ਦੀਆਂ ਮੰਮੀਆਂ ਮਾ ਮਾਵਾਂ ਵੀ ਆ ਉਹ ਵੀ ਫੋਰਨ ਦੇ ਦਿੰਦੀਆਂ ਉਹ ਉਹਨਾਂ ਨੂੰ ਹੁੰਦਾ ਕਿ ਚੱਲ ਕੁਛ ਖਾ ਲੈ ਕੁਛ ਖਾ ਲੈ ਵੈਸੇ ਵੀ ਅ ਉਝ ਵੀ ਮੋਬਾਇਲਾਂ ਵਿੱਚ ਮੀਡੀਆ ਦਾ ਕਿੰਨਾ ਮਤਲਬ ਦਿਖਾਂਦੇ ਰਹਿੰਦੇ ਨੇ ਠੀਕ ਗ਼ਲਤ ਗ਼ਲਤ ਵਾਲੇ ਨੂੰ ਠੀਕ ਤੇ ਠੀਕ ਵਾਲੇ ਨੂੰ ਗ਼ਲਤ
ਉਹੀ ਕੰਮ ਗਲਤੀਆਂ ਕੋਈ ਕਰਦਾ ਹੈ
ਉਹੀ ਅੱਜ ਕੱਲ ਦੇ ਬੱਚਿਆਂ ਨੂੰ ਫਿ ਟੀਵੀ ਟੀਵੀ ਕਰਾਂਦੇ ਪਏ ਉਹਦੇ ਨਾਲੋਂ ਬੱਚਿਆਂ ਤੇ ਮਾੜਾ ਅਸਰ ਪੈ ਰਿਹਾ ਐ ਔਰ ਇਹਦੇ ਨਾਲ ਕੀ ਹੁੰਦਾ ਆ ਵੀ ਬੱਚੇ ਖੇਡਾਂ ਵੀ ਨਹੀਂ ਖੇਡਦੇ ਹੈਗੇ। ਉਹ ਜ਼ਿਆਦਾ ਫੋਨਾਂ ਦੇ ਵਿੱਚ ਵੜੇ ਰਹਿੰਦੇ ਆ
ਅੱਜ ਕੱਲ੍ਹ ਪਹਿਲੋਂ ਬੱਚੇ ਕਿੰਨੀਆਂ ਖੇਡਾਂ ਹੁੰਦੀਆਂ ਸੀ ਪਹਿਲੇ ਇੰਨੀਆਂ ਖੇਲਾਂ ਹੁੰਦੀਆਂ ਸੀ ਨਾ ਕਿ ਬੱਚੇ ਘਰਾਂ ਚ ਵੜਦੇ ਹੀ ਨਹੀਂ ਸੀ। ਹੁਣ ਖੇਲਣਾ ਕੀ ਏ ਬੱਚਿਆਂ ਨੂੰ ਡਰ ਈ ਪੈ ਗਿਆ ਅਮ ਇੱ ਇੱਕ ਦੇ ਮਾਵਾਂ ਨੇ ਡਰ ਪਾਤਾ ਦੂਸਰਾ ਬੱਚੇ ਨੇ ਪਾਰਕ ਚ ਨਹੀਂ ਤੇ ਜਾ ਕੇ ਬੱਚੇ ਖੇਲਣ ਬੱਚਿਆਂ ਦੀ ਗਰੋਥ ਵੀ ਹੁੰਦੀ ਏ ਬੱਚੇ ਨੂੰ ਥੋੜ੍ਹਾ ਜਿਹਾ ਐਕਟੀਵਿਟੀ ਵੀ ਮਿਲਦੀ ਐ
ਤੇ ਹੁਣ ਮਾਵਾਂ ਘਰੋਂ ਈ ਨੀ ਕੱਢਦੀਆਂ ਕੁੱਛ ਮੀਡੀਆ ਇੰਨਾ ਖਰਾਬ ਹੋ ਗਿਆ ਹੈ ਬਈ ਬੱਚਿਆਂ ਦਾ ਵਸਾ ਹੀ ਨਹੀਂ ਖਾਇਆ ਜਾਂਦਾ। ਮੀਡੀਆ ਤੇ ਇੰਨੇ ਗ਼ਲਤ ਕੰਮ ਹੋ ਜਾਂਦੇ ਨੇ
ਉਹ ਕਰਾ ਲੈਂਦੇ।
ਹਾਂ ਬੜਾ ਕੁ ਨੇ ਪਤਾ ਕਿ ਬੱਚੇ ਗੂੰ ਸਾਡੇ ਤੇ ਬਹੁਤ ਹੀ ਪਿੱਛੇ ਜਿਹੇ ਤੇ ਬੜੀ ਜਿਸ ਨਾਲ ਕੋਈ ਗਰੋ ਨਹੀਂ ਆ ਜਾਂਦੇ ਗਰੋ ਆਇਆ ਹੁੰਦਾ ਐ
ਹਾਂ ਹਾਂਜੀ ਹਾਂਜੀ
ਐਹੋ ਜਿਹਾ ਮਾਹੌਲ ਕੀਤਾ ਹੋਇਆ ਸੀ ਇੰਨਾ ਡਰ ਲੱਗਦਾ ਸੀ ਬਸ ਬੱਚਾ ਆਹ ਹੁਣ ਵੀ ਸਾਡਾ ਵੀ ਦੋਤਾ ਆ ਵਾ ਸੀ।
ਹਜੀ ਹਾਂਜੀ ਹਾਂਜੀ,
ਤੇ ਬੱਚੇ ਦਾ ਵਸਾ ਹੀ ਨਹੀਂ ਸੀ ਕਰੀ ਤਾਂ ਬੱਚਾ ਅੱਖਰੇ ਬੱਚੇ ਬਣੇੇ ਨੇ ਬਾਹਰ ਚਲੇ ਜਾਂਦੇ ਮਾਰਕੀਟ ਚ ਆਪਣੇ ਆਪ ਚੀਜ਼ ਲੈਣੀ ਹੈ ਆਪਣੇ ਆਪ ਮੈ ਲੇ ਆਉਂਗਾ ਜਾਣੀ ਕਿ ਬੱਚਿਆਂ ਨੂੰ ਕੀ ਦੁਕਾਨ ਦਾ ਪਤਾ ਹੈ ਕਿਹੜੀ ਦੁਕਾਨ ਕਿਹੜੀ ਨਹੀ।
ਪਹਿਲਾ ਦਾ ਸਮਾ ਬੋਹਤ ਵਧੀਆ ਸੀ। ਹੂੰ ਜਿਹੜਾ ਪਹਿਲਾ ਦਾ ਸਮਾ ਸੀ ਨਾ ਦੀਦੀ ਉਹ ਬੋਹਤ ਜਾਦਾ ਵਧੀਆ ਸੀ।
ਬਹੁਤ ਵਧੀਆ ਸੀ ਤੇ ਬੱਚੇ ਨਾ ਵੱਡਿਆ ਦੀ ਇੱਜ਼ਤ ਕਰਦੇ ਸੀ, ਇੱਜ਼ਤ ਕਰਦੇ ਸੀ। ਹੁਣ ਬੱਚੇ ਮਾਵਾ ਨੂੰ ਵੀ ਜਵਾਬ ਦੇ ਦਿੰਦੇ ਨੇ ਦਾਦੀ ਦਾਦੀ ਨੂੰ ਵੀ ਬੋਲ ਦਿੰਦੇ ਨੇ। ਕਈਆ ਘਰਾ ਵਿੱਚ ਕਈਆ ਘਰਾ ਚ ਕਈਆ ਘਰਾ ਚ ਅੱਜ ਵੀ ਬੜੇ ਐਟੀਕੇਟਸ ਨੇ ਤੇ ਕਈਆ ਘਰਾ ਵਿੱਚ ਇਹੋ ਜਿਹਾ ਹਿਸਾਬ ਤੇ ਵਿਗੜੇ ਹੋਏ ਦਾਦੀ ਦਾਦੇ ਦੇ ਹੁੰਦੇ ਨੇ ਬੱਚੇ।
ਸਹੀ ਗੱਲ ਆ ਇਹ ਤੁਹਾਡੀ ਬਿਲਕੁਲ ਪੁਆਇੰਟ ਆਲੀ ਗੱਲ ਹੈ।
ਦਾਦੀ ਦਾਦਾ ਬੱਚਿਆ ਨੂੰ ਬ ਗਾੜ ਦਿੰਦਾ ਏ ਤੇ ਮਾਂ-ਪਿਓ ਨੂੰ ਸਾਂਭਣਾ ਬੜਾ ਔਖਾ ਲੱਗਦਾ।
ਹਾਂਜੀ-ਹਾਂਜੀ ਏ ਤਾਂ ਹੈ। ਹੂੰ, ਏ ਤੁਹਾਡੀ ਗੱਲ
ਹਾਂ। ਤੇ ਫੇਰ ਉਦੇ ਵਿੱਚ ਕਿਸੇ ਵੇਲੇ ਬੱਚਿਆ ਨੂੰ ਵੀ ਹੁਣ ਨੂੰਹਾਂ ਧੀਆਂ ਵੀ ਗੁਸ ਗੁੱਸਾ ਲੱਗਦਾ ਬਈ ਅਸ ਤੁਸੀ ਐੰਝ ਓਨਾ ਨੂੰ ਮੂੰਹ ਮੰਗੀ ਓਨਾਂ ਦੀ ਡਿਮਾਂਡ ਪੂਰੀ ਕਰ ਦਿੰਦੇ ਔ ਜੋ ਮੰਗਦੇ ਨੇ ਤੇ ਕੱਲ ਨੂੰ ਸਾ
ਹਾਂਜੀ-ਹਾਂਜੀ ਪੈਲਾ ਤਾ ਦਾਦੀ-ਦਾਦੀ ਤਾ ਡਰ ਈ ਬੌਹ ਹੁੰਦਾ ਸੀਗਾ।
ਦਾਦੀ, ਸਾਡੇ ਬੱਚਿਆਂ ਦੀ ਜੇੜੀ ਦਾਦੀ ਸੀ ਨਾ ਸਾਡੀ ਬੱਚਿਆ ਦੀ ਦਾਦੀ ਦੇ ਤੁਆਨੂੰ ਕਿੰਨੇ ਦੱਸਾ ਬਾਈ ਪੋਤੇ-ਪੋਤੀਆ ਸਨ।
ਕਿਉਂਕਿ ਜਿਨਾਂ ਦੇ ਤਾਏ ਸੱਤ ਬੱਚੇ ਨੇ ਦਾਦੀ ਦੇ। ਸੱਤ ਪੁੱਤਰ ਏ ਤੇ ਔਦੇ ਪੋਤੇ-ਪੋਤੀਆ ਵੀ ਤੇ ਇਨੇ ਹੀ ਹੋਣਗੇ ਨਾ। ਤੇ ਬ ਮਜ਼ਾਲ ਮਜ਼ਾਲ ਏ ਬੱਚੇ ਕਿਤੇ ਦਾਦੀ ਦੀ ਪੈਰਾ ਦੀ ਧਮਕ ਵੀ ਪੈ ਦਾਦੀ ਤੱਕ ਪਹੁੰਚਾਦਨ ਇੰਨੀ ਰਿਸਪੈਕਟ ਕਰਦੇ ਸੀ। ਔਰ ਇੰਨਾ ਦੀ ਅੱਗੋਂ ਇਹਨਾਂ ਦੇ ਮੰਮੀ ਪਾਪਾ ਵੀ ਬੜੇ ਅਗੋਂ ਇਹਨਾਂ ਮਾਂ ਪਿਓ ਵੀ ਇਹਦੇ ਪੈਕਟ ਬੜੀ ਕਰਦੇ ਸਨ ਤੇ ਬੱਚੇ ਆਪਣੇ ਆਪ ਹੀ ਫਿਰ ਉਸ ਤਰ੍ਹਾਂ ਹੋ ਗਏ। ਇਹ ਕੋਈ ਹਾ ਬਹੁਤ ਮੇਰੇ ਮਤਲਬ ਦੇ ਉਨਾ ਦੇ ਮਤਲਬ ਸਾਰੇ ਈ ਨੂੰਹਾ ਨੇ ਸਾਰੇ ਪੁੱਤਰਾ ਨੇ ਰਾਤ ਨੂੰ ਅਸੀ ਸਭ ਨੇ ਮਿਲਣਾ ਏ। ਕੋਈ ਸ਼ਾਮ ਨੂੰ ਮਿਲ ਆਇਆ ਕੋਈ ਸ਼ਾਮ ਮਤਲਬ ਇਹ ਦਿਨ ਵਿੱਚ ਜ਼ਰੂਰ ਹਰ ਇੱਕ ਨੇ ਦਿਖਾਈ ਦੇਣਾ ਇਹ ਵੀ ਇੱਕ ਰਿਸਪੈਕਟ ਸੀ।
ਹਾਂਜੀ ਸਹੀ ਗੱਲ ਹੈ ਤੁਹਾਡੀ।
ਚਲੇਆ ਜਾਣਾ ਤੇ ਹੁਣ ਅੱਜ-ਕੱਲ੍ਹ ਦੇ ਮੀਡੀਆ ਦਾਦੀ-ਦਾਦਾ ਤੇ ਬੋਲਦੇ ਰੈੰਦੇ ਨੇ ਤੇ ਬੱਚੇ ਕਿਦਰ ਸੁਣਦੇ ਨੀ ਮੋਬਾਈਲ ਚ ਡੁਬੇ ਦੇ ਨੇ। ਮੀਡੀਆ, ਮੀਡੀਆ ਬੜਾ ਤੇਜ਼ ਹੋ ਗਿਆ। ਬੱਚਿਆ ਨੂੰ ਸਾਡੇ ਤੋਂ ਪੈਲੋ ਖ਼ਬਰ ਪਤਾ ਲੱਗ ਜਾਂਦੀ ਏ। ਯੇ ਪਿੱਚਰ ਆਣੇ ਵਾਲੀ ਐ, ਏ ਪਿਚਰ ਅੱਜ ਸਟਾਰਟ ਹੋਣੀ ਏ। ਅੱਜ ਸੀਰੀਅਲ ਨਵਾ ਚੱਲਣਾ ਏ। ਅੱਜ ਤੁਲਸੀ ਦਾ ਐ ਹੋਣਾ ਏ, ਫਲਾਣੇ ਦਾ ਐ ਹੋਣਾ ਏ ਤਾਰਕ ਮੈਤਾ ਵਾਲੇ ਨੇ ਐ ਹੋਣਾ ਏ ਐ ਕੁੱਛ ਹੁੰਦਾ ਰੈੰਦਾ ਮੀਂ ਡੀਆ ਤੇ ਬੱਚਿਆ ਨੂੰ ਪਤਾ ਸਗੋ ਜਾਦਾ।
ਹਾਂਜੀ ਹਾਂਜੀ, ਏ ਤਾਂ ਹੈ। ਬੱਚੇ ਅੱਜ-ਕੱਲ ਦੇ ਸਮਝਦੇ ਨੀ ਹੈਗੇ। ਮਾਂ-ਬਾਪ ਨੂੰ ਕੁਛ ਸਮਝਦੇ ਈ ਨੀ। ਉਨਾਂ ਨੁ ਲਗਦਾ ਅਸੀਂ ਈ ਆ ਜੋ ਵੀ ਯਾਰ ਅਸੀਂ ਆ ਜੋ ਵੀ ਯਾਰ,, ਜੋ ਸੋਸ਼ਲ ਮੀਡੀਆ ਤੇ ਕਾਰਦੇ, ਜੋ ਦੇਖਦੇ ਓਹੀ ਘਰੇ ਆ ਲੈਂਗੁਏਜ ਓਹ ਭਾਸ਼ਾ ਯੁੂਜ ਕਰਦੇ ਆ ਓਹ ਘਰੇ ਆ ਕੇ। ਓਰ ਹਾਂ।
ਗਾਲੀਆਂ ਸਿੱਖ ਜਾਂਦੇ ਨੇ।
ਤੇ ਅੱਛੇ ਕੰਮ ਵੀ ਸਿੱਖ ਜਾਂਦੇ ਨੇ। ਨਵੀਂ-ਨਵੀਂ ਗੱਲ ਕੱਢਣਗੇ, ਕਈ ਦਾ ਏ ਤੂੰ ਕਿੱਥੋਂ ਸਿੱਖੀ ਏ, ਤੂੰ ਕਿੱਥੋਂ ਬੋਲਣੀ ਸਿੱਖੀ ਏ? ਹੁਣ ਜਿੰਨਾਂ ਦੇ ਘਰਾਂ ਵਿੱਚ ਨਈ ਹੁੰਦਾ ਤੇ ਓਹ ਤੇ ਹੈਰਾਨ ਹੋ ਜਾਂਦੇ ਨੇ।
ਹਾਂ, ਪਰ ਪੈਨੇ ਆ ਉਦੋਂ ਇਨਾਂ ਦੀ ਜਾੱਗ ਖੁੱਲ ਜਾਂਦੀ ਜੇ ਆ ਬਨਾ ਅਸੀਂ ਉਨਾਂ ਦਾ ਓਨਾ ਈ, ਓਨਾ ਈ ਮੂੰ ਟੋਕਿਆ ਜਾਂਦਾ ਹੁਣ ਸਾਡੇ ਘਰ ਦੇ ਵੇਖਲੋ ਅਸੀ ਕੁੱਝ ਬੋਲੀਏ ਨਾਲ ਈ ਟੋਕ ਦੇਂਦੇ। ਸਾਡੇ ਦਾਦੀ ਦਾਦੀ ਦਾ ਅੱਜ ਵੀ ਉਨਾ ਈ ਖੌਫ ਆ।
ਵੱਡਿਆਂ ਦਾ ਓਹੀ ਏਨਾ ਜਿੱਥੇ ਇਹੀ ਤੇ ਬਰਕਤਾਂ ਤੇ ਘਰ ਐਵੇਂ ਥੋੜਾ ਕੱਠੇ ਰੈਂਦੇ ਨੇ, ਇਹ ਸਿਰਫ਼ ਜੋੜਨ ਵਾਲੇ ਓ ਵੇ
ਮਾਂ-ਬਾਪ ਤੇ ਈ ਡਿਪੈਂਡ ਕਰਦਾ ਉਨਾਂ ਨੇ ਦਾਦੀ ਦਾਦੀ
ਇੱਜ਼ਤ ਹਾਂ, ਉਨਾਂ ਨੇ ਵੇਖੋ ਉਨਾਂ ਨੇ ਇੱਜ਼ਤ ਕੀਤੀ ਅਤੇ ਸਾਨੂੰ ਜੁੜਨਾ ਪਏਗਾ ਤੇ ਅੱਜ-ਕੱਲ ਦੇ ਤੇ ਮਗ
ਜੋ ਬੀਜੂਗੇ ਓਹੀ ਵੱਢੂਗੇ। ਜੇ ਅਸੀਂ ਚੰਗਾ ਕੀਤਾ ਹੋਊਗਾ, ਸਾਡੇ ਬੱਚੇ ਵੀ ਸਾਡੇ ਨਾਂ ਚੰਗਾ ਕਰਾਣਗੇ, ਹਾਂ।
ਜੇ ਨੇ ਅੱਜ ਕੱਲ ਦੀਆਂ ਤੇ ਨੂੰਆ ਆਉਂਦੀਆਂ ਉਨਾਂ ਨੂੰ ਤੇ ਨਾਲ ਹੀ ਮਤਲਬ ਏ ਹੁੰਦਾ ਕਿ ਚਲੋ ਜੀ ਅਲੱਗ ਅਸੀ ਸ ਸੈ ਸਾਡੀ ਅਲੱਗ ਹੋਵੇ ਸਾਡਾ ਖਾਣਾ ਪੀਣਾ
ਦੀਦੀ ਬੌਤ ਜੈਦਾ ਗ਼ਲਤ ਗੱਲ ਆ।
ਏ ਵੀ ਗ਼ਲਤੀਆਂ ਬੜੀਆਂ ਵੱਡੀਆਂ ਗ਼ਲਤੀਆਂ ਕਿੱਡੇ ਬੰਦਾ ਕਿੰਨੇ ਚਾਵਾਂ ਦੇ ਨਾਲ ਬੱਚਿਆਂ ਨੂੰ ਲਿਆਂਦਾ ਏ ਤੇ ਬੱਚੇ ਆ ਕੇ ਘਰਾਂ ਦੇ ਘਰ ਬਰਬਾਦ ਹੋਏ ਪਏ ਨੇ ਅੱਜ-ਕੱਲ। ਘਰਾਂ ਦੇ ਘਰ ਬਰਬਾਦ ਹੋਏ ਪਏ ਨੇ।
ਜੇੜੇ ਜਿਨ੍ਹਾਂ ਦੇ ਮਾਂ-ਪਿਓ ਨੇ ਅੱਛੇ ਸੰਸ ਕਾਰ ਦਿੱਤੇ ਦੇ ਨੇ ਓ ਫੇਰ ਓਸੀ ਤਰਾਂ ਰੈਣਗੇ। ਜੇ, ਏਹ ਸਾਰੀ ਗੱਲ ਆੰਦੀ ਐ, ਹਾਂ। ਸਾਰੀ ਏ ਅਪਣੇ ਮਾਂ ਸੰਸਕਾਰਾਂ ਅੱਛੇ ਸੰਸਕਾਰਾਂ ਚ ਪਲੇ ਹੋਵਾਂਗੇ ਹਾਂ ਤੇ ਫਿਰ ਸਾਨੂੰ ਓ, ਓ ਅਸੀਂ ਕਦੇ ਵੀ ਨੀ ਭੁੱਲ ਸਕਾਂਗੇ। ਜੇ ਮਾਂ ਪਿਓ ਦੇ ਅੱਛੇ ਸੰਸਕਾਰ ਉਨਾਂ ਨੇ ਪਾਏ ਹੋਣਗੇ ਓ ਕੋਈ ਸਾਨ ਜਿੰਨਾ ਮਰਜੀ ਇੱਧਰ-ਉੱਧਰ ਮੋੜੇ, ਅਸੀਂ ਮੁੜਨ ਤੋਂ ਨਾ ਕਦੀ ਇੱਧਰ ਮਨ ਚ ਓ ਹੋਏਗੀ ਸ਼ੰਕਾ ਜੀਨੀ, ਏ ਗੱਲ ਕੀ ਕੀਤੀ ਏਨਾ ਐ ਸਾਨੂੰ ਕਿੱਧਰ ਲਿਜਾ ਰਏ ਨੇ। ਅਸੀਂ ਗਲਤ ਤੁਰ ਰਏ ਆ। ਅਸੀਂ ਨੀ ਐ ਕੰਮ ਕਰਨਾ, ਐ ਗੱਲ ਹੁੰਦੀ ਐ। ਤੇ ਓ ਮਤਲਬ ਦੇਲਾ, ਹਾਂ।
ਪਰ ਅੱਜ ਕੱਲ ਤਾਂ ਸੁਣਨ ਦੀ ਛਮਤਾ ਈ ਹੈਨੀ ਕਿਤੇ ਜੇ ਵੀ ਸੁਣੀਏ ਗੱਲਾਂ ਨੂੰ ਬੈਠ ਕੇ।
ਓ ਤੇ ਬੱਚਿਆਂ ਚ ਸ਼ਾਂਤੀ ਹੈ ਨੀ। ਓ ਬੱਚੇ ਨੇ ਬੱਚੇ ਤੇ ਨਾਲ ਈ ਜਵਾਬ ਦੇ ਦਿੰਦੇ, ਓਕੇ। ਬੌਤ ਵਦੀਆ ਲੱਗਿਆ ਚਲੋ ਹਾਂ, ਮੈਂ ਫਿਰ ਵੇਖਾਂਗੀ ਜੀ ਤੁਆਨੂੰ ਫਿਰ ਮਿਲਾਂਗੀ ਸਾਸ ਸ੍ਰੀ ਕਾਲ ਜੀ ਸਾਸ੍ਰੀ ਅਕਾਲ।